ਸਸ਼ਰੀ ਕਾਲ, ਭੈਣ ਜੀ। ਹੋਰ ਕਿਵੇਂ ਹੋ?
ਮੈਂ ਵਧੀਆ, ਤੁਸੀਂ ਸੁਣਾਓ, ਹਾਂ ਕੀ ਕਰਦੇ ਸੀਗੇ?
ਕੁਛ ਨੀ, ਮੈਂ ਬੱਸ ਲੱਗੀ ਹੋਈ ਸੀਗੀ ਕੰਮ।
ਹਾਂ ਮੈਂ ਵੀ ਬਸ ਬੈਠੀ ਹੋਈ ਸੀਗੀ। ਮੇਰੇ ਨਾ ਜਆਇੰਟਸ ਬੜੇ ਪੇਨ ਕਰਦੇ ਨੇ ਹੱਥਾਂ ਦੇ।
ਹ
ਉਸ ਵਾਸਤੇ ਨਾ ਮੈਂ ਐਮਾਜੋਨ ਤੋਂ ਮਸਾਜਰ ਮੰਗਇਆ ਬੋਡੀ ਮਸਾਜਰ ਨੀ ਹੁੰਦਾ।
ਹਾਂਜੀ-ਹਾਂਜੀ- ਹਾਂਜੀ।
ਆਪਣੇ ਜੋਇੰਟਸ ਪੈਰ ਵਗੈਰੇ ਕਾਪਸ ਵਸਤੇ ਤੇ, ਜੇ ਆਪਣਾ ਮਸਾਜ ਆਪਾਂ ਘਰੇ ਖੁਦ ਬੈਠ ਕੇ ਹੀ ਕਰ ਸਕਦੇ ਹਾਂ। ਕਿਸੇ ਨੂੰ ਬੋਲਣੇ ਹਾਂਜੀ। ਕਿਸੇ ਨੂੰ ਕਹਿਣ ਦੀ ਵੀ ਲੋੜ ਨੀ, ਕਿ ਕੁੱਛ ਘੂਟ ਕੇ ਦੇ ਕੁਛ ਕਰਕੇ ਦੇ। ਬਸ ਆਪਣੇ ਹਾਥ ਨਾਲ ਈ ਮਸਾਜਰ ਚਾਲੂ ਕਰਕੇ, ਤੇ ਮਸਾਰਜ ਕਰ ਲੈਣੀ ਆਂ, ਮੈਂ ਤਾਂ।
ਭੀ ਵਧੀਆ ਹੈ ਨਾ
ਹਾਂ ਤੇ ਜਿਸ ਤਰ੍ਹਾਂ ਮੇਰੇ ਜੋੜੇ ਔੜੇ ਵੀ ਦੁਖਦੇ ਨੇ, ਘੋਡੇ ਵੀ ਬੜੇ ਦੁਖਦੇ ਨੇ ਤੇ ਹੱਥ ਵੀ ਹੁਣ ਦੁਖ ਰਿਯਾ ਸੀਗਾ ਨਾ, ਮੈਂ ਸ਼ਾਇਦ ਰਾਤ ਨੀਂਦਰਾ ਚ ਨਾ ਮੈਂ, ਨੀਂਦ ਇਚ ਮੈਂ ਹੱਥ ਮੇਰੇ ਸਿਰ ਥੱਲੇ ਰੱਖਿਆ ਹੋਇਆ ਸੀ। ਤਾਂ, ਉਸ ਨਾਲ ਮੇਰਾ ਹੱਥ ਵਿੱਚ ਦਰਦ ਹੋ ਗਿਆ।
ਵੀ ਏਦਾਂ, ਹੱਥ ਦਾ ਤਾਂ, ਮੇਰੇ ਵੀ ਪ੍ਰੋਬਲਮ ਹੈ, ਪਰ ਇਹ ਮਸਾਜਰ ਦਾ ਮੈਨੂੰ ਪਤਾ ਨੀ ਸੀਗਾ, ਮੈਂ ਵੀ ਦੇਖਦੀ ਆਂ, ਔਨਲਾਈਨ।
ਹਾਂ, ਤੇ ਓਨਲਾਈਨ ਫਿਰ ਮੈਂ ਸਰਚ ਕੀਤਾ, ਤੇ ਮੈਨੂੰ ਇੱਕ ਬੜਾ ਅੱਛਾ ਪ੍ਰੋਡਕਟ ਮਿਲ ਗਿਆ, ਦੋ ਤਿੰਨ ਦਿਨਾਂ ਚ, ਤਾਂ ਡਿਲੀਵਰੀ ਵੀ ਦੇ ਗਿਆ
ਵਧੀਆ ਆ, ਕਿੱਦਾਂ ਹੈਗਾ, ਚੰਗਾ ਐ
ਹਾਂ ਬੜੇ ਮਸਤ, ਉਸਦੇ ਵਿੱਚ ਇੰਨੇ ਸਾਰੇ ਫੰਕਸ਼ਨ ਅਨ, ਮਤਲਬ ਅਟੈਚਮੈਂਟ ਜਿਹੜੇ ਆਉਂਦੇ ਨੇ ਨਾ। ਤੇ ਇੱਕ ਬੋਲ ਵਰਗੇ ਇੱਕ ਅਟੈਚਮੈਂਟ ਹੈ, ਉਹ ਬੋਲ ਵਰਗੇ ਜਿਹੜੀ ਅਟੈਚਮੈਂਟ ਐ, ਉਸ ਨਾਲ ਆਪ ਜਇੰਟ ਔਰ ਆਪਣੇ ਕਾਪਸ ਇਸ ਤਰ੍ਹਾਂ ਚਾਲੂ ਕਰਕੇ ਨਾ, ਇਸ ਤਰ੍ਹਾਂ ਵਾਈਬ੍ਰੇਸ਼ਨ ਚ ਹੁੰਦਾ, ਇਸ ਵਿੱਚੋਂ ਹਾਂ, ਤੇ ਉਹ ਮਹਾ, ਬੜਾ ਮਸਤ ਏ ਉਹ ਹਾਂ, ਤੇ, ਹਾਂ, ਮਸਾਰਜ ਕਰਨੇ, ਮਤਲਬ ਤੁਸੀ ਨਾਲ ਰੀਲੈਕਸੇਸ਼ਨ, ਹੋਰ ਇਸਤੇ ਹੋਰ ਵੀ ਬਹੁਤ ਕਾਫ਼ੀ ਪ੍ਰੋਡਕਟਸ ਹੈ। ਪਰ ਮੈਨੂੰ ਤੇ, ਇਹ ਮਸਾਰਜਰ ਬੜਾ ਪਸੰਦ ਆਇਆ ਹਾਂ
ਹੁਣ ਕੀ, ਚੰਗਾ ਲੱਗਣ ਡਿਆ, ਮੈਂ ਕੇਹਾ ਦਿ ਮ
ਹਾਂ, ਹਾਂ ਦੇਖ ਤਾਂ ਮੈਂ ਕਿੰਨੇ ਸੋਹਣੇ -ਸੋਹਣੇ ਚੀਜ਼ਾਂ -ਚੀਜ਼ਾਂ ਚ ਨਿਕਲ ਗਈਆਂ ਨੇ।
ਹਾਂ ਨਾ, ਪਹਿਲਾਂ ਇੰਨਾ ਹੁੰਦਾ ਨੀ ਸੀਗਾ
ਹਾਂ, ਮੇਰੇ ਤਾਂ ਜਿਸ ਤਰ੍ਹਾਂ ਸ਼ੋਲਡਰ ਤੇ, ਇਸ ਤਰ੍ਹਾਂ ਗਲੇ ਕੋਲ ਵੀ ਥੋੜਾ ਪੇਨ- ਵੇਨ ਹੁੰਦਾ ਨਾ, ਜਿਸ ਤਰ੍ਹਾਂ ਗਰਦਨ ਪੇਨ ਹੁੰਦੀ ਹੈ। ਹਾਂ, ਉਸ ਨਾਲ ਵੀ, ਆਪਾਂ ਆਪਣੇ ਹੱਥ ਨਾਲ ਇ, ਬਸ ਮਸਾਰਜ ਕਰ ਸਕਦੇਨੇ ਆਂ। ਤੇ, ਕੁੱਝ ਸੇਲ- ਵੇਲ ਦੀ ਲੋੜ ਨੀ ਉਹਨੂੰ ਯੇ ਕੀ ਕਹਿੰਦੇ ਨੇ, ਚਾਰਜਿੰਗ ਨੀ ਹੁੰਦੀ ਆਪਣੇ ਫੋਨ ਦਾ ਚਾਰਜਰ ਹੁੰਦਾ ਜਿਹੜਾ, ਹਾਂ ਫੋਨ ਦਾ ਚਾਰਜਰ ਕਨੈਕਟ ਕਰਕੇ, ਤੇ ਉਸ ਨਾਲ ਫੁੱਲ ਚਾਰਜ ਹੋ ਜਾਂਦਾ, ਇੱਕ ਵਾਰ ਚਾਰਜ ਕਰ ਲਓ, ਹਫ਼ਤਾ ਭਰ ਚਲੇਗਾ, ਤੁਸੀਂ ਵੈਸੇ ਵੀ ਰੋਜ਼ ਰੋਜ਼ ਥੋੜ੍ਹੇ ਨਾ, ਆਪਨ ਕਰਨੇ ਆ, ਇੱਕ ਕਦੇ ਤਾਂ, ਆਪਣੇ ਨੂੰ ਚੰਗਾ ਲੱਗੂਗਾ, ਹਾਂ, ਬੜੇ ਮਸਤ, ਬੜੀ ਵਦੀਆ। ਚੀਜ਼ ਹੈ, ਮੈਂ ਤੁਹਾਨੂੰ ਲਿੰਕ ਸੈਂਡ ਕਰਾਂਗੀ ਦੀ
ਮੈਂ ਤੇ ਕੱਪੜੇ ਦੇਖ ਰਹੀ ਸੀਗੀ। ਮੈਂ ਕਿਹਾ ਕੱਪੜੇ ਦੇਖਦੀ ਆਂ, ਔਨਲਾਈਨ ਜਿੱਦਾਂ ਔ ਅੱਜ ਕੱਲ ਚੱਲ ਰਹੇ ਨਾ, ਪਲਾਜ਼ੋ ਹੋ ਗਏ ਉਪਰ ਕੁੜਤੇ ਹਾਂਜੀ, ਉਹ ਬੜੇ ਵਧੀਆ ਲੱਗਦੇ
ਹਾਂ,
ਮੈਂ ਕਿਹਾ, ਚਲੋ ਔਨਲਾਈਨ ਦੇਖਦੀ ਹਾਂ, ਪਹਿਲਾਂ ਅਸੀ ਇਥੋਂ ਲੈਂ ਔਦੀ ਸੀ, ਮੈਂ ਬਾਜ਼ਾਰ ਤੋਂ। ਨਹੀਂ ਜਾਯਾ ਜਾਂਦਾ ਹੁਣ ਬੱਚਿਆਂ ਦੇ ਨਾਲ ਬਾਜ਼ਾਰ ਦੇ ਵਿੱਚ, ਇਸੇ ਕਰਕੇ ਔਨਲਾਈਨ ਹੀ
ਔਈ ਆਨਲਾਈਨ ਸ਼ੋਪਿੰਗ ਕਰੋ ਤਾਂ, ਯੇ ਆਪਣਾ ਕੰਫਰਟ ਵੀ ਹੁੰਦਾ ਏ ਨਾ, ਜਦੋਂ ਆਪਣਾ ਟਾਈਮ ਨੂੰ ਚਾਹੀਦਾ ਤਦ ਜਾ ਕੇ ਚੀਜ਼ ਲਿਆਓ ਤੁਸੀਂ, ਹਾਂ ਜਦੋਂ ਮੰਗਣੀ ਦ, ਮੈਂ ਤਾਂ ਫ੍ਰਰੀ ਟਾਈਮ ਵਿੱਚ ਇਹੀ ਕਰਨੀ ਆ, ਜਦੋਂ ਮੈਨੂੰ ਫ੍ਰੀ ਟਾਈਮ ਮਿਲ ਜਾਂਦਾ ਨਾ, ਕੋਈ ਚੀਜ਼ ਮੈਨੂੰ ਯਾਦ ਆ ਜਾਵੇ ਨਾ, ਕਿ ਕੁੱਝ ਚੀਜ਼ ਮੰਗਾਣੀ ਹੈ, ਮੈਂ ਤਾਂ ਝਟ ਫ਼ੋਨ ਖੋਲਕੇ, ਔਡਰ ਕਰ ਦੇਨੀਆਂ। ਪਸੰਦ, ਜਿਆਦਾ ਕਰਕੇ ਤਾਂ ਪਸੰਦ ਆਈ ਜਾਂਦੀ ਏ, ਪਰ ਨਹੀਂ ਆਵੇ ਤਾਂ ਰਿਟਰਨ ਵੀ ਪਾ ਦੇਨੀ ਆ।
ਹਾਂ ਉਹ ਤਾਂ ਹੈਗਾ ਏ, ਉਹ ਚੀਜ਼ ਦੀ ਸਹੁਲੀਅਤ ਬਹੁਤ ਐ। ਔਨਲਾਈਨ ਦਾ ਨਾ, ਸ਼ੌਪ
ਹਾਂਜੀ। ਔਨਲਾਈਨ ਸ਼ੌਪਿੰਗ ਬੜੀ ਵਧੀਆ ਹੋ ਗਈ ਹੁਣ, ਅੱਜ
ਹਾਂਜੀ, ਮੈਂ ਕੌਟ ਡ੍ਰੈਸ ਮੰਗਵਾਏ ਸੀਗੇ, ਔਨਲਾਈਨ ਹੁਣ। ਕਾਫੀ ਵਧੀਆ ਆਏ, ਇੱਕ ਦਾ ਕੱਪੜਾ ਥੋੜਾ ਜਿਹਾ ਨਾ ਖ਼ਰਾਬ ਆਇਆ, ਔਰ ਦੋ ਜਿਹੜੇ ਸੀਗੇ ਨਾ ਕੌਟਨ ਦੇ, ਉਹ ਬੜੇ ਵਧੀਆ ਆਏ। ਓ, ਮੈਂ ਤਾਂ ਸੋਚ ਦੀਸੀ ਕਿ, ਹੁਣ ਹੋਰ ਓਹਦਾਂ ਦੇ ਮੰਗਾਵਾਂ ਕਿੱਦਾਂ ਏ ਕਿ ਇਹਨਾਂ ਨੂੰ ਸਕੂਲ ਵੀ ਛੱਡਣ ਜਾਣਾ ਹੁੰਦਾ ਹੈ, ਇਹਦਾਂ ਦੇ ਡਰੈਸ ਨਾਲ ਲੱਗਦੇ ਆ, ਕੰਫਰਟੇਬਲ ਵੀ ਚਾਹੀਦਾ ਬੰਦਾ ਦਵਾ-ਦਵਾ ਲਾਈ ਚੱਲ ਜੇ ਘਰ ਪਾਉਣ ਲਈ ਵੀ, ਤਾਂ। ''ਮੈਂ ਔਨਲਾਈਨ ਮੰਗਾਏ ਸੀਗੇ। ਬਹੁਤ ਵੱਦੀਆ ਏ।
ਛੇ ਮੰਗਾਏ ਨੇ। ਕੇ ਕਹਿੰਦੇਨ, ਦੋ ਨਾ ਇਸ ਤਰ੍ਹਾਂ ਸ਼ੌਟ ਕੁੁਰਤੀਜ ਮੰਗਾਵਏ ਨਾ
ਹਾਂਜੀ।
ਤੇ ਸ਼ੌਟ ਕੁੁਰਤੀਜ ਹੁਣ ਗਾ, ਥੋੜੀ ਠੰਡ ਆ ਗਈ ਏ ਨਾ, ਤਾਂ ਫੁਲ ਸਲੀਵਜ ਦੇ ਮੰਗਾਇਨ, ਤੇ ਥਲੋ ਕਿਸਰਾ ਪਲਾਜ਼ੋ, ਵਗੈਰਾ ਯੇ ਫਰਸ਼ੀ ਸਲਵਾਰ ਹੋਵੇ, ਉਹਦੇ ਨਾਲ ਪਾਇਆ ਜਾਂਦਾ ਨਾ, ਹਾਂ। ਤਾ ਕਰਕੇ ''ਮੈਂ ਕਿਹਾ ਚੱਲ ਥੋੜੇ ਸ਼ੌਰਟ ਕੁੁਰਤੀਜ, ਪਰ ਮੈਨੂੰ ਪਸੰਦ ਆਏ। ਹੈ ਬੀ ਨੀ, ਜ਼ਿਆਦਾ ਰੇਟ ਵੀ ਨਹੀਂ ਸੀਗਾ, ਦੇਦੀ ਇਹ
ਨਹੀਂ ਰੇਟ ਬ ਹਾਂ ਰੇਟ ਬਹੁਤ ਅੱਛੇ ਆ, ਮੈਂ ਚਾਰ-ਸੋ ਵਾਲੇ ਮੰਗਾਏ ਆ। ਮੈਨੂੰ ਸੀਗਾ, ਕਿ ਔਨਲਾਈਨ ਹੁਣ ਮੈਂ ਮੰਗਾਏ ਪਤਾ ਨੀ ਕਿੱਦਾਂ ਆਊਗੇ, ਪਰ ਬਹੁਤ ਵਧੀਆ ਆਏ। ਕੋਈ ਡਾਊਟ ਨੀ, ਬੜੇ ਵਧੀਆ ਆਏ।
ਹਾਂ। ਚੀਜ਼ ਬੀ ਬੜੀ ਵਧੀਆ ਮਿਲ ਜਾਂਦੀ, ਸੈਟਿਸਫੈਕਸ਼ਨ ਹੋ ਜਾਂ ਦਾ, ਤੇ ਨਾਲ ਚੀਜ਼ ਵਧੀਆ ਨਈ ਲੱਗੀ ਤੁਹਾਨੂੰ ਨਈ ਪਸੰਦ ਆਈ ਤੇ, ਰਿਟਰਨ ਵੀ ਕਰ ਸਕ
ਹਾਂ। ਅਸੀਂ ਆਪਣੇ ਬੱਚਿਆਂ ਦੇ ਔਨਲਾਈਨ ਹੀ ਸ਼ੌਪਿੰਗ ਕਰਦੇ ਆਂ। ਹਾਂ, ਫਸਟਕ੍ਰਾਏ ਬਹੁਤ ਅੱਛੀ ਏ, ਡੈਸਿਸ ਬਹੁਤ ਅੱਛਾ ਕੱ ਕਪੜਾ ਬੜਾ ਵਧੀਆ ਹੋਂਦੈ।
ਹਾਂ, ਉਸਦਾ ਇੱਕ ਦੇਰ ਤਾਂ ਦੱਸਾ‌ ਤੁਹਾਨੂੰ, ਜਿਸ ਤਰਾ ਠੰਡ ਦੇ ਕੱਪੜੇ ਤੁਸੀਂ ਮੰਗਾਣੇ ਨਾ ਬੱਚਿਆਂ ਦੇ, ਤੇ ਠੰਡ ਚਾਲੁ ਹੋਣ ਤੋਂ ਪਹਿਲੇ ਹੀ ਮੰਗਾਲੋ, ਤੇ ਫਿਰ ਸਸਤੇ ਮਿਲ ਜਾਣਗੇ, ਮਤਲਬ ਔਫ-ਸੀਜ਼ਨ'ਚ ਕਦੋਂ ਮੰਗਾਈਏ ਨਾ, ਥੋੜੇ ਵੱਡੇ ਹੀ ਮੈਂ ਮੰਗਾਨੀ ਆਂ। ਤੇ, ਸਹੀ ਰੇਟ ਮਿਲ ਜਾਂਦੇ ਨ ਫਿਰ, ਤੇ ਫਿਰ ਸੀਜ਼ਨ'ਚ, ਹਾਂ ਤੇ ਫਿਰ, ਸੀਜਨ'ਚ ਮੰਗੋ ਤਾਂ ਕਹਿੰਦੇ ਨ ਇਸ ਰਾ ਸੇਲ ਏ, ਪਰ ਫੇਰ ਉਹਨਾਂ ਕ ਚ ਡਿਸਕਾਉਂਟ ਨਹੀਂ ਮਿਲਦਾ। ਹਾਂ, ਤੇ ਇਸਰਾ ਪਹਿਲੇ ਹੀ ''ਮੈਂ ਬੱਚਿਆਂ ਦੇ ਹੁਣ, ਜਿਸਰਾਂ ਠੰਡ ਹੁਣ ਤਾ ਚਾਲੂ ਹੋਣ ਵਾਲੀ ਏ ਨਾ, ਤਾ ''ਮੈਂ ਬੱਚਿਆਂ ਦੇ ਆਜ ਥਰਮਲਸ ਮੰਗਾਏ ਨੇ, ਇਸ ਤੋਂ ਫਸਟ ਕ੍ਰਾਇ ਡੋਟ ਕੌਮ ਤੋਂ।
ਮੈਂ, ਅਸੀਂ ਇਹਨਾਂ ਦੇ ਫ--ਜਦੋਂ ਦੇ ਹੋਏ ਨਾ ਬੱਚੇ, ਅਸੀਂ ਫਸਟ ਕ੍ਰਾਇ ਤੋ ਈ ਔਨਲਾਈਨ ਹੀ ਇਹਨਾਂ ਦੀ ਸ਼ੋਪਿੰਗ ਕੀਤੀ ਹੋਈ ਐ, ਇਥੋਂ ਇਦਾਂ ਜਾਕੇ ਲੈਕੇ ਨੀ ਆਏ।
ਅਨ, ਲੋਕਲ ਇੰਨੇ ਚੀਜ਼ਾਂ ਬੜੇ ਮਹਿੰ ਗੇ ਮਿਲਦੇਨ, 'ਮੈਂ' ਇੱਕ ਵਾਰ ਨਾ ਇੱਧਰ ਸਾਡੀ ਲੋਕਲ ਇੱਕ ਸ਼ੌਪ ਏ ਨਾ ਤੇ, ਉਧਰ ਗਈ ਚੀਗੀ। ਚਾਰ ਸੋ, ਤੇ ਪੰਜ ਸੋ ਰੁਪਏ ਤੋਂ ਥੱਲੇ ਕੋਈ ਫ੍ਰੌਕ ਨਹੀਂ ਸੀਗੀ ਬੱਚਿਆਂ ਦੀ। ਤੇ, ਹੈਵੀ ਮੇਰੀ ਛੋਡੀ ਢਾਈ ਸਾਲ ਦੀ। ਹਾਂ, ਚਾਰ-ਸੋ ਤੇ ਪੰਜ-ਸੌ ਦੀ ਫ੍ਰੌਕ ਤੇ ਇਸ ਤੇ ਤੁਸੀਂ ਦੇਖੋਗੇ ਨਾ, ਤੇ ਘੱਟ ਸੇ ਘੱਟ ਤਿੰਨ ਨ ਸੋ ਤਕ ਅੱਛੇ ਸੇ ਅੱਛੇ ਫ੍ਰੌਕ, ਵਿਥ ਕੰਪਨੀ ਬ੍ਰੈਂਡ ਤੁਹਾਂਨੂੰ ਮਿਲ ਜਾਏਗਾ, ਹਾਂ।
ਬਹੁਤ ਵਧੀਆ ਏ।
ਹਾਂ, ਇਸਤੇ ਪ੍ਰੋਡਕਟ ਵੀ ਅੱਛੇ ਮਿਲ ਜਾਂਦੇਨ ਨਾ ਨਾਲ-ਨਾਲ ਆਪਣੇਨ ਦੇਖਣ ਨੂੰ ਵੀ ਕਿੰਨੀ ਵਰਾਇਟੀ ਮਿਲਦੀ ਏ।
ਉਹ ਤਾਂ ਹੈ
ਹਾਂ।
ਇਹ ਚੀਜ਼ਾਂ ਔਨਲਾਈਨ ਔਨਲਾਈਨ ਫਾਇਦੇ ਦੀਆਂ ਵੀ ਆ ਕੋਈ-ਕੋਈ ਚੀਜ਼ਾਂ ਔਨਲਾਈਨ ਫੈਦੇਦੀਆਂ ਨਹੀਂ ਵੀ ਹੈਗੀਆਂ
ਹਾਂ ਤੁਸੀਂ ਯਕੀਨ ਮੰਨੋਗੇ ਮੈਂ ਇੱਧਰੋਂ ਇੱਕ ਸੂਟ ਲਿੱਤਾ ਲੋਕਲ ਹੀ ਇੱਕ ਸੂਟ ਲਿੱਤਾ ਇੱਕ ਹੀ ਵਾਰ ਬ ਸ ਉਸਨੂੰ ਧੋਇਆ ਤੇ ਇੰਨਾ ਉਸਦਾ ਕੱਪੜਾ ਛਿੱਚ ਗਿਆ ਜਿਸ ਤਰ੍ਹਾਂ ਛੀਜ ਨਹੀਂ ਜਾਂਦਾ ਕਪੜਾ ਹੋਲ-ਹੋਲ ਪੈ ਜਾਂਦੇ ਨੇ ਮਤਲਬ ਲੋਕਲ ਕੇ ਵੀ ਕੁਛ ਫਾਇਦਾ ਨੀ ਮੇਰਾ।
ਬਿਲਕੁਲ ਨਹੀਂ
ਹਾਂ, ਪੇਲੇ ਤਾਂ ਮੈਂ ਇੰਨਾ ਟਾਈਮ ਖਰਚ ਕੀਤਾ ਉਸਦੇ ਉੱਤੇ ਜਾਕੇ ਦੁਕਾਨ ਗਈਆ ਫਿਰ ਸੂਟ ਲਿੱਤਾ ਫਿਰ ਟੇਲਰ ਕੋਲ ਨੰਬਰਟੇਲਰ ਵੀ ਅੱਜ-ਕਲ ਸਿਵਾ ਕੇ ਨਹੀਂ ਦਿੰਦੇ ਨੇ ਜਲਦੀ ਸਿਲਾਈਆਂ
ਤੇਲਰ ਦਾ ਬਹੁਤ ਹੈ
ਹਾਂ, ਮ੍ਹੈਨਾ-ਮ੍ਹੈਨਾ ਵੇਟਿੰਗ ਹੋ ਗਈ ਏ। ਅੱਛਾ! ਸਾਡੇ ਇੱਧਰ ਵੀ ਬੜੇ ਹੀ ਟੇਲਰ ਤੇ ਬੜੀ ਲੂਟ ‌ਏ, ਤੇ ਵੇਟਿੰਗ ਵੀ ਬੜੀ ਆ ਉਹਨਾਂ ਦੀ।
ਸਾਡੇ ਹੈਗੀ ''ਮੈਂ ਇੱਥੇ ਵੀ ਮੈਂ ਇੱਥੋਂ ਦੀ ਅਗਰ ਕਰਾਂ ਨਾ ਤਾਂ ਮੈਂ ਜਦੋਂ ਦੀ ਸੂਟ ਲੈ ਲੂਗੀ ਮੈਂ ਸਿੱਧਾ ਫੇਰ ਆਪਣੀ ਮੰਮੀ ਉਹਨਾਂ ਦੇ ਉੱਥੇ ਭੇਜਦੀ ਆਂ
ਅੱਛਾ!
ਭਾਵੇਂ ਔਨਲਾਈਨ ਅਗਰ ਕੀਤਾ ਵੀ ਆ ਕੋਈ ਕੱਪੜਾ ਸ਼ੌ ਸ਼ੋਪਿੰਗ ਕੀਤੀ ਨਾ, ਤਾਂ ਮੈਂ ਡਾਇਰੈਕਟ ਆਪਣੀ ਮੰਮੀ ਨਾ ਦਾ ਐਡਰੈਸ ਪਾਉਂਦੀ ਆਂ ਉਹ ਫਿਰ ਮੈਨੂੰ ਸੀਕੇ ਭੇਜ ਦਿੰਦੇ ਨੇ। ਹੂੰ, ਮੇਰਾ ਉੱਧਰ ਹੀ ਜਾੰਦਾ ਆ ਮੈਂ ਨਹੀਂ ਇਹ ਕਰਦੀ ਇੱਥੋਂ ਦੀ ਨਹੀਂ ਲੈਂਦੀ ਮੈਂ ਏਦਾਂ! ਸਾਡੇ ਇੱਥੇ ਟੇਲਰ ਵੀ ਨਹੀਂ ਹੈ ਨਾ, ਬਹੁਤ ਮਹਿੰਗੀ ਹੈ ਸਿਲਾਈ ਬਹੁਤ ਮਹਿੰਗੀ ਹੈ ਸਿਲਾਈ
ਹਨਾ।
ਹੁਣ ਜਿੰਨੇ ਆਪਾਂ ਜਿੰਨਾ ਹਾਂ ਔਨਲਾਈਨ ਕਿੰਨਾ ਸੱਤ-ਸੌ ਦਾ ਸੂਟ ਆ ਜਾਏਗਾ ਕੱਲੀ ਸੱਤ-ਸੌ ਦੀ ਤੁਹਾਂਨੂੰ ਮੈ ਸਿਲਾਈ ਮੰਗਦੇ ਆ ਕਿ ਬਈ ਸਾਨੂੰ ਸਿਲਾਈ ਚਾਹੀਦੀ ਇਨੀ
ਹਾਂ ਤੇ ਫਿਰ ਪਰ ਕਪੜਾ ਵੀ ਆਪਣਾ ਉਹਨਾ ਲਾਈਟ ਚੱਲਣਾ ਚਾਹੀਦਾ ਨਾ ਕੱਪੜੇ ਤੇ ਇਸੇ ਤਾਂ ਔਨਲਾਈਨ ਹੀ ਤੁਸੀਂ ਔਡਰ ਕਰ ਦੋ ਕਪੜਾ ਵੀ ਮਿਲ ਜਾਏਗਾ, ਉੱਨੇ'ਚ ਤੁਸਾ ਦਾ ਪੂਰਾ ਸੂਟ ਹੀ ਆ ਜਾਏਗਾ।
ਹਾਂਜੀ ਓਹੀ ਇਸੇ ਕਰਕੇ ਨਾ ਅੱਜ-ਕੱਲ ਔਨਲਾਈਨ ਸ਼ੋਪਿੰਗ ਕਰਨੀ ਨਾ ਇਹੀ ਸੋਚਦੇ ਆਂ ਕੀ ਭਈ ਇੱਦਾਂ ਦੀ ਹੀ ਕਰੀਏ।
ਹਾਂ।
ਕੋਈ ਨਾ ਉਥੇ ਹੀ ਸਿੱਖ
ਹਾਂ ਮੈਂ ਤਾਂ ਬਹੁਤ ਸਾਰੇ ਚੀਜ਼ ਔਨਲਾਈਨ ਮੈਂ ਤਾਂ ਅੱਜ ਕੱਲ ਜ ਤਰ ਬਾਰਿਸ਼ ਦਾ ਮੌਸਮ ਹੈ ਨਾ ਤਾ ਮੇਰੇ ਪਿਛੇ ਥੋੜ੍ਹੀ ਜਿਹੀ ਜਗ੍ਹਾ ਹੈ। ਮੇਰੇ ਘਰ ਦੇ ਪਿੱਛੇ। ਛੈ ਨਾ ਤ ਮੈਂ ਓਧਰ ਥੋੜੇ ਬੂਟੇ-ਵੂਟੇ ਲਗਾਏ ਨੇ, ਜਿਸ ਤਰ੍ਹਾਂ ਹੁਣ ਇਸ ਦੇ ਉਤੇ ਨਾ ਬੜੇ ਮਸਤ ਇਸ ਤਰ੍ਹਾਂ ਬੂਟੇ ਕੋਈ ਲਿਮੀਟਸ ਈਸਰਾਂ ਕੁਝ ਨਾਂ ਦਾ ਨਾ ਇੱਕ ਬੂਟਾ ਮਿਲ ਰਿਹਾ ਹੁਨ, ਸੇਮ ਗੁਲਾਬ ਦੇ ਫੁੱਲ ਆਰੋ ਹੀ ਦਿਖਦਾ ਪਰ ਸੈਂਟ ਨਹੀਂਗਾ ਪਰ ਇਸ ਰਾ ਉਸ'ਚ ਨਾ ਕਲਰ ਬੜੇ ਵਧੀਆ ਨੇ, ਇਸਰਾ ਵੌਇਲੇਟ ਕਲਰ, ਬੈਂਗਨੀ ਕਲਰ ਇਸ ਤਰ੍ਹਾਂ ਫੂਲ ਦੇ ਤੁਸੀਂ ਦੇਖਿਆ, ਕਦੋ ਬੈਂਗਨੀ ਕਲਰ ਦਾ ਫੂਲ। ਦੇਖਣ ਨੂੰ ਕਿੰਨਾ ਸੋਹਣਾ ਲੱਗਦਾ ਫਿਰ ਮੈਂ ਉਹ ਔਡਰ ਕੀਤਾ ਔਨਲਾਈਨ ਗਾਇਆ ਹੋਇਆ ਮੈਂ ਹਾਂ ਮੈਂ ਬੜੇ ਸਾਰੇ ਮਤਲਬ ਇਸ ਝਾੜ ਵੀ ਹੁਣ ਇਸਤਾ ਹੀ ਮੰਗਨੀਆ।
ਮੇਰੇ ਹਸਬੈਂਡ ਨੂੰ ਨਾ ਉਹਨਾ ਨੂੰ ਬੜੇ ਪਸੰਦ ਐ, ਤਾਂ ਉਹ ਏਦਾਂ ਔਨਲਾਈਨ ਕਰਦੇ ਰਹਿੰਦੇ। ਚੀਜ਼ਾਂ ਦਾ, ਉਹਨਾਂ ਨੂੰ ਬਹੁਤ ਸ਼ੌਕ ਆ।
ਤੋਂ ਹੀ ਮੰਗਾਨੀ ਆ, ਅੱਜ-ਕੱਲ ਮੈਂ ਫੇਰ ਵਿਚ ਮੈਂ ਲੋਟਸ ਦੇ ਫਲਾਵਰ ਔਰ, ਪੌਟਰ ਲੀਲੀ ਕਰਕੇ ਇੱਕ ਫੂਲ ਏ, ਇਤਰਾਂ ਛੋਟਾ ਜਾ ਬਾਰਿਸ਼ਾਂ ਚ ਆਂਦਾ, ਤੇ ਕਊਜ਼ ਤੇ ਵੀ ਇੱਕ ਔਡਰ ਕੀਤੀ ਸੀਗੀ। ਇੰਨੇ ਮਸਤ ਲੱਗ ਫਿਰ ਮਤਲਬ ਅੱਜ, ਅੱਜ-ਕੱਲ ਸੂਈ ਤੋ ਲੇਕੇ ਹਰ ਇੱਕ ਚੀਜ਼ ਔਨਲਾਈਨ ਮਿਲ ਜਾਂਦੀ ਏ ਨਾ।
ਹਾਂ। ਵਧੀਆ ਹੈ ਨਾ, ਬਹੁਤ ਅੱਛੀਆਂ ਚੀਜ਼ਾਂ ਐ, ਔਨਲਾਈਨ ਦੇਖੇ ਤਾਂ ਬਹੁਤ ਕਾਫ਼ੀ ਚੀਜ਼ਾਂ ਮਿਲ ਜਾਂਦੀਆਂ। ਆਪਾਂ ਨੂੰ ਅੱਜ-ਕੱਲ ਤਾਂ ਨਾ ਸਭ ਔਨਲਾਈਨ ਹੀ ਕਰਨ ਲੱਗ ਗਏ ਆ।
ਕਰਨੇ ਲਗ ਗਏ।
ਏਦਾਂ ਹੁਣ ਸਾਰੇ ਜਣੇ ਬੋਲਦੇ, ਕਿ ਬਈ ਬਾਹਰ ਜਾਣ ਨੂੰ ਕਿਸੇ ਕੋਲ ਟਾਈਮ ਈ ਨਹੀਂ ਏ।
ਟਾਈਮ ਨੀਂ ਗਾ।
ਓ ਹੇ
ਸਹੀ ਐ ਨਾ।
ਇੰਨੀ ਆਦਤ ਹੋ ਗਈ ਏ ਕਿ ਅਸੀਂ ਦੁੱਧ ਹੋ ਗਿਆ, ਇਹ ਸਭ ਹੋ ਗਿਆ, ਉਹ ਵੀ ਸਭ ਅਸੀਂ ਔਨਲਾਈਨ
ਔਨਲਾਈਨ ਹੋ ਗਏ, ਹਾਂ ਅੱਜ-ਕੱਲ ਤਾਂ ਸਾਰੇ ਏਰੀਏ ਵਿੱਚ ਹੋ ਗਏ, ਬਲਿੰਕਟ ਵਗੈਰਾ ਤਾਂ ਸਾਰੇ ਪਾਸੇ ਆ ਗਏ ਨਾ ਅੱਜ-ਕੱਲ, ਹਾਂ-ਹਾਂ, ਤੁਸੀਂ ਬਲਿੰਕਟ ਤੇ ਹੁਣ ਐਬੂਲੈਂਸ ਵੀ ਬੁੱਕ ਕਰ ਸਕਦੇ ਹੋ, ਮਤਲਬ ਕੋਈ ਐਮਰਜੈਂਸੀ ਹੋਵੇ ਨਾ, ਤੁਸੀ ਸਾਨੂੰ ਤੇ ਇਸ ਨਾ ਹਾਂ ਐਂਬੂਲੈਂਸ ਤੇ ਪੈਸੇ ਲੱਗਦੇ ਨੇ, ਅ ਦੋ ਹਜ਼ਾਰ, ਤਿੰਨ ਹਜ਼ਾਰ ਰੁਪਏ ਬਲਿੰਕਿਟ ਵਾਲਿਆਂ ਦੇ ਫ੍ਰੀ ਵੇ ਐਬੂਲੈਂਸ, ਅਗਰ ਤੁਸੀਂ ਬਲਿੰਕਿਟ ਨੂੰ ਫੋਨ ਕਰੋਗੇ ਨਾ ਤਾਂ ਫਰੀ ਐਂਬੂਲੈਂਸ ਉਹਨਾਂ ਦੀ ਜੋ ਵੀ ਸੇਵਾ ਐ, ਤੁਹਾਨੂੰ ਫ੍ਰਰੀ ਮਿਲਾਂਗੀ। ਹਾਂ ਦੇਖੋ, ਕਿੰਨਾ ਵਧੀਆ ਕੰਮ ਏ, ਹਾਂ-ਹਾਂ। ਮੈਂ ਵੀ ਅੱਜ ਹੀ ਦੇਖਿਆ, ਇਧਰ ਸਾਡੇ ਇਧਰ ਇੱਕ ਆਈ ਸੀਗੀ ਨਾ। ਹੋਸਪੀਟਲ ਹੈਗਾ ਨਾ ਸਾਡੇ ਸਾਹਮਣੇ, ਤਾਂ ਮੈਂ ਦੇਖਿਆ ਬਲਿੰਕਿਟ ਲਿਖਿਆ ਸੀਗਾ ਉਸਦੇ ਉੱਤੇ, ਫਿਰ ਮੈਂ ਪੁੱਛਿਆ ਉਹਨਾਂ ਨੂੰ। ਫਿਰ ਉਹਨੇ ਕਹਿੰਦਾ ਕਿ ਨਈ ਫ੍ਰਰੀ ਐ, ਇਸ ਤੇ ਕੋਈ ਚਾਰਜ ਨੀ ਲਗਣੇ।
ਓਕੇੇ ਐ।
ਦੇਖੋ ਕਿੰਨੇ ਫੈਸਲਿਟ
ਹੁਣ ਕਿੰਨੀ ਫੈਸੀਲਿਟੀ ਹੋ ਗਈ ਆ।
ਹਾਂ, ਤੇ ਇਸ ਤਰ੍ਹਾਂ ਬਾਹਰੋ ਤੁਸੀਂ ਅਗਰ ਐਬੂਲੈਂਸ ਵਗੈਰਾ ਕੁਛ ਐਮਰਜੈਂਸੀ ਆ ਜਾਂਦੀ ਏ, ਬੁੱਕ ਕਰੋਗੇ ਤੇ ਢਾਈ-ਤਿੰਨ ਹਜ਼ਾਰ ਤੋਂ ਥੱਲੇ ਨੀਚੇ ਕੋਈ ਨੀ ਤੁਹਾਡੇ, ਤੁਹਾਨੂੰ
ਹੂੰ, ਓਹੀ-ਓਹੀ, ਇਹ ਤਾਂ ਕੋਈ ਨਹੀਂ ਕਰੇਗਾ।
ਹਾਂ।
ਚਲੋ ਭੈਣ ਜੀ, ਕਰਦੇ ਆ ਹਾਂ। ਕੌਲ ਆ ਰਿਹਾ, ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ, ਬਾਏ।